ਹੈਲੋ ਸਤਿ ਸ਼੍ਰੀ ਗੱਲ ਜੀ,
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ,
ਬਸ ਵਧੀਆ ਵਧੀਆ ਤੁਸੀਂ ਸੁਣਾਓ।
ਬਸ ਠੀਕ ਠਾਕ ਜੀ ਕਿਰਪਾ ਜੀ,
ਹੋਰ ਕੀ ਕਰਦੇ ਸੀ।
ਬਸ ਜੀ ਹੁਣੇ ਹੀ ਆਏ ਸੀ ਗੁਰਦੁਆਰਾ ਸਾਹਿਬ ਤੋਂ,
ਅੱਛਾ-ਅੱਛਾ, ਵਧੀਆ-ਵਧੀਆ,
ਹਾਂਜੀ-ਹਾਂਜੀ, ਬਹੁਤ ਵਧੀਆ ਜੀ ਇੱਥੇ ਗੁਰ
ਕਿਹੜੇ ਗੁਰਦੁਆਰੇ ਗਏ ਸੀ, ਅੱਛਾ-ਅੱਛਾ
ਪ੍ਰੋਗਰਾਮ ਬਹੁਤ ਸੰਗਤ ਆਦੀ ਹੈ ਉੱਥੇ,
ਅੱਛਾ-ਅੱਛਾ ਇਤਿਹਾਸਿਕ ਗੁਰਦੁਆਰਾ ਹੈ।
ਹਾਂਜੀ ਇਤਿਹਾਸਿਕ ਗੁਰਦੁਆਰਾ ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ,
ਅੱਛਾ-ਅੱਛਾ, ਫੇਰ ਤਾਂ ਬੜੀ ਰੋਣਕ ਹੋਣੀ ਗੁਰ ਗੁਰੂ ਘਰ,
ਹਾਂਜੀ-ਹਾਂਜੀ ਉੱਥੇ ਸੰਗਤ ਬਹੁਤ, ਆਦੀ ਹੈ। ਹਰ ਸੰਡੇ ਨੂੰ ਉੱਥੇ ਬੜੀ ਸੰਗਤ ਹੁੰਦੀ ਹੈ। ਲੰਗਰ ਬਣਦਾ ਬੜਾ,
ਆਹ,
ਕਿਉ ਹਾਂਜੀ ਅਸੀਂ ਜਾਂਦੇ ਰਹਿੰਦੇ ਪਤਾ ਹੁੰਦਾ ਫਿਰ ਉਹ ਤਕਰੀਬਨ, ਦਸ ਕੁਇੰਟਲ ਆਟਾ ਲੱਗ ਜਾਂਦਾ ਸੰਡੇ ਨੂੰ ਇੰਨੀ ਸੰਗਤ ਹੁੰਦੀ ਹੈ ਹਾਂਜੀ ਹਾਂਜੀ ਹਾਂਜੀ ਫਿਰ ਦ ਦ ਹੀ ਬਣਦੀ ਹੈ ਸਬਜ਼ੀ ਬਣਦੀ ਹੈ
ਹਾਂ ਕ ਆਉਂਦੇ ਹੋਗੇ ਫੇਰ ਤੁਸੀਂ ਵਧੀਆ ਹੋਰ
ਬਾਜੀ ਵਧੀਆ ਜੀ ਕੀਰਤਨ ਵੀ ਚੱਲਦਾ ਰਹਿੰਦਾ ਸੰਗਤ ਵੀ ਆਉਂਦੀ ਰਹਿੰਦੀ ਹੈ
ਅੱਛਾ ਅੱਛਾ ਤੇ ਗੁਰਦੁਆਰੇ ਦਾ ਇਤਿਹਾਸ ਕੀ ਮਤਲਬ ਕਿਸ ਪਰਪਜ ਤੇ ਹੈਗਾ
ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਇਸ ਅਥਾਨ ਤੇ ਨਾ ਹਾਂਜੀ ਜਦੋਂ ਮਹਾਰਾਜ ਇੱਥੋਂ ਯੂ ਪਲੇ ਪਾਸੇ ਜਾ ਰਹੇ ਸਨ
ਹਮ
ਪੰਜਾਬ ਤੋਂ ਇਸ ਇਲਾਕੇ ਰੁਕੇ ਸਨ ਫਿਰ ਯੂਪੀ ਲ ਆਗੇ ਚ ਚਲੇ ਗਏ ਸਨ ਜਦੋਂ ਮਹਾਰਾਜ ਆਪਣਾ ਪਟਨਾ ਸਾਹਿਬ ਵੱਲ ਜਾ ਰਹੇ ਸਨ
ਹਮ
ਹਾਂਜੀ ਹਾਂਜੀ ਕਈਆਂ ਸਥਾਨਾਂ ਤੇ ਮਹਾਰਾਜ
ਹਮ ਉਹ ਤੇੇ
ਹਾਂਜੀ ਹੋਰ ਗੁਰਦੁਆਰੇ ਕਾਫੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੱਥੇ ਜਿੱਥੇ ਮਹਾਰਜ ਰੁਕੇ ਨੇ ਉੱਥੇ ਉਹ ਫਿਰ ਸਥਾਨ ਬਣ ਗਏ ਨੇ
ਹਮ ਯਾਦ ਹੋ ਜਾਂਦੇ ਨਾ
ਹਾਂਜੀ ਹਾਂਜੀ ਇਤਿਹਾਸਿਕ ਅਥਾਨ ਨੇ
ਹਮ ਤੇ ਤੁਹਾਡੇ ਉੱਥੇ ਕਪਾਲ ਮੋਚਨ ਵੀ ਹੈ ਗੁਰਦੁਆਰਾ
ਹਾਂਜੀ ਹਾਂਜੀ ਕਪਾਲ ਮੋਚਨ ਤੇ ਬੜਾ ਵੱਡਾ ਸਥਾਨ ਹੈ ਜੀ ਇਹ
ਅੱਛਾ ਮੈਂ ਸੁਣਿਆ ਇੱਕ ਦੋ ਜਣਿਆਂ ਕੋ ਨਾ ਮ ਕਪਾਲ ਮੋਸਮ ਗੁਰਦੁਆਰਾ ਕਰਦੇ ਨੇ ਤੇ ਮੈਂ ਮੈਂ ਪੁੱਛਾਂਗੀ ਭਾਈ ਸਾਹਿਬ ਉਹਨਾਂ ਨੂੰ ਤੇ ਕੀ ਇਤਿਹਾਸ ਕੀ ਮਤਲਬ
ਕਪਾਲ ਮੋਚਨ ਦੇ ਦੱਸਦੇ ਨੇ ਜਿਹੜੇ ਇਤਿਹਾਸਕਾਰ ਨੇ ਕਿ ਚਾਰ ਯੁੱਗਾਂ ਦੇ ਜਿਹੜੇ ਅਵਤਾਰ ਨੇ ਇੱਥੇ ਆਏ ਸਨ
ਅੱਛਾ ਅੱਛਾ
ਹਾਂ ਜੋ ਸਤਿਯੁੱਗ ਦੇ ਅਵਤਾਰ ਜਿਹੜੇ ਵਿਸ਼ਨੂੰ ਜੀ ਸਨ ਉਹ ਵੀ ਆਏ ਸਨ ਇੱਥੇ ਤੇ ਫਿਰ ਤਰੇਤੇ ਦੇ ਅਵਤਾਰ ਰਾਮ ਜੀ ਉਹ ਵੀ ਆਏ ਨੇ ਇੱਥੇ
ਅੱਛਾ ਅੱਛਾ
ਤੇ ਦੁਆਪਰ ਦੇ ਕ੍ਰਿਸ਼ਨ ਮਹਾਰਾਜ ਨਾਲ ਪਾਂਡਵ ਵੀ ਆਏ ਨੇ ਇੱਥੇ ਤੇ ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਹਾਂਜੀ ਕਲਯੁਗ ਦੇ ਗੁਰੂ ਨਾਨਕ ਸਾਹਿਬ ਵੀ ਆਏ ਨੇ ਗੁਰੂ ਗੋਿੰਦ ਸਿੰਘ ਮਹਾਜ ਵੀ ਐ
ਅੱਛਾ ਅੱਛਾ ਤੇ ਆਪਣਾ ਕਿੱਥੇ ਪੈਂਦਾ ਹੈ
ਇਹ ਬਿਲਾਸਪੁਰ ਤੋਂ ਪੰਜ ਕਿਲੋਮੀਟਰ ਅੱਗੇ ਹੈਗਾ
ਅੱਛਾ ਅੱਛਾ
ਹਾਂਜੀ ਤੇ ਇੱਥੇ ਗੁਰੂ ਨਾਨਕ ਹਾਂਜੀ ਹਾਂਜੀ ਜਾਂਦੇੀ ਗੁਰ ਨਾਨਕ ਸਾਹਿਬ ਦਾ ਜਿਹੜਾ ਗੁਰਪੁਰ ਆਉਂਦਾ ਉੱਥੇ ਬੜਾ ਵੱਡਾ ਮੇਲਾ ਲੱਗਦਾ ਫਿਰ
ਅੱਛਾ ਅੱਛਾ ਅੱਛਾ
ਬੜੀ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ
ਅੱਛਾ
ਹਾਂਜੀ ਹਾਂਜੀ ਬੜੀ ਸੰਗਤ ਆਉਂਦੀ ਬਹੁਤ ਵੱਡਾ ਮਿਲ ਲਾ ਲੱਗਦਾ ਉੱਥੇ
ਅੱਛਾ ਅੱਛਾ ਮੈਂ ਸੁਣਿਆ ਇੱਕ ਦੋ ਜਣਿਆਂ ਕੋਲ ਨਾ ਮੈਂ ਕਿਹਾ ਮੈਂ ਪੁੱਛਾਂਗੀ ਭਾਈ ਸ ਉਹਨਾ ਨੂੰ ਪਤਾ ਹੋਏਗਾ ਮਤਲਬ ਜਾਂਦੇ ਰਹਿੰਦੇ ਨੇ ਤੇ ਤਾਂ ਕਰਕੇ
ਹਾਂਜੀ ਮੱਸਿਆ ਤੇ ਵੀ ਇੱਥੇ ਸੰਗਤ ਬਹੁਤ ਆਉਂਦੀ ਹੈ ਮੱਸਿਆ ਤੇ ਮੱਸਿਆ ਆਪਣਾ ਇਸ਼ਨਾਨ ਕਰਦੇ ਨੇ ਬੜਾ ਮਹਤਵਮ ਹੈ ਉਥੋਂ ਦੇ ਇਸ਼ਨਾਨ ਦਾ
ਵਧੀਆ ਤੁਸੀਂ ਜਾਣ ਜਾਂਦੇ ਹੋਗੇ ਨਾ ਤੁਸੀ ਤੇ ਕ
ਹਾਂਜੀ ਨਾਲ ਜੀ ਕਿਰਪਾ ਮਹਾਰਾਜ ਦੀ ਕੁਛ ਗੁਰਦੁਆਰੇ ਦੇ ਨਾਲ ਇੱਕ ਮੰਦਿਰ ਪੁਰਾਤਨ ਉਹ ਤੋਂ ਬੜਾ ਵੱਡਾ ਤੀਰਥ ਸਥਾਨ ਉਹ ਕਹਿੰਦੇ ਨੇ ਕਿ ਉਹ ਰਿਿਣਮੋਚਨ ਅਸਥਾਨ ਰਿਿਣਮੋਚਨ ਕਿਹਾ ਜਾਂਦਾ ਉਹਨੂੰ
ਅੱਛਾ ਅੱਛਾ
ਕਿਉਂਕਿ ਇੱਥੇ ਜਦੋਂ ਪਾਂਡਵ ਕੁੁਰਸ਼ੇਤਰ ਦੀ ਜੰਗ ਜਦੋਂ ਲੜ ਕੇ ਜਿੱਤ ਕੇ ਫੇਿਰ ਇੱਥੇ ਆਏ ਸੀ ਇੱਥੇ ਉਹਨਾਂ ਨੇ ਆ ਕੇ ਇਸ਼ਨਾਨ ਕੀਤਾ ਸੀ ਆਪਣਾ ਰਹਿਣ ਲਾਇਆ ਸੀ ਜੋ ਉਹਨਾਂ ਕੋਲ ਹੋਇਆ ਕਿਉਂਕਿ ਬੜਾ ਵੱ ਜੰਗ ਸੀ ਉਹ ਕੁਰਸ਼ੇਤਰ
ਹਾਂ।
ਕੋਰਵਾਂ ਤੇ ਪਾਂਡਵਾਂ ਦਾ ਜੰਗ ਲੱਗਾ
ਜੰਗ ਲੱਗੀ ਸੀ।
ਹਾਂਜੀ ਹਾਂਜੀ।
ਕੋਈ ਨੀ ਤੁਸੀਂ ਜਾਓ ਦਰਸ਼ਨ ਕਰਿਆ ਜੇ।
ਹੂੰ ਮੈਂ ਸੋਚਦੀ ਵੀ ਮੈਂ ਕਿਹਾ ਜਾਵਾਂਗੇ ਬੱਚਿਆਂ ਨੂੰ ਘੁਮਾ ਥੋੜਾ ਗੁਰਦੁਆਰੇ ਵਗੈਰਾ ਘੁਮਾ ਕੇ ਲਿਆਵਾਂਗੇ। ਬੱਚੇ ਵੀ ਹਨਾ ਫੇਰ ਘਰ ਹਾਂ ਘਰ ਬੈਠੇ ਬੱਚੇ ਹੋ ਜਾਂਦੇ ਨਾ ਉਦਾਸ ਜੇ
ਹਾਂ, ਛੁੱਟੀਆਂ ਚੱਲ ਰਹੀਆਂ ਬੱਚੇ
ਹੂੰ ਬੱਚੇ ਨਾਲੇ ਛੁੱਟੀਆਂ। ਸਕੂਲਾਂ ਦੀਆਂ ਛੁੱਟੀਆਂ ਪੈ ਗਈਆਂ ਬੱਚੇ ਫਿਰ ਜ਼ਿਆਦਾ ਤੰਗ ਕਰਦਾ।
ਹਾਂਜੀ ਹਾਂਜੀ, ਥੋੜੀ ਥੋੜੀ ਹੋਰ ਅੱਗੇ ਜਾਓਗੇ ਇੱਕ ਹੋਰ ਗੁਰਦੁਆਰਾ ਹੈਗਾ।
ਅੱਛਾ ਲੋਹਗੜ੍ਹ ਸਾਹਿਬ।
ਹਾਂ, ਉਹੀ ਪਹਾੜਾਂ ਦੇ ਵਿੱਚ ਬਣਿਆ ਉਹ ਬੜਾ ਵਧੀਆ ਸਥਾਨ ਐ।
ਅੱਛਾ ਅੱਛਾ, ਕੋਈ ਨੀ ਅਸੀਂ ਤੁਹਾਡੇ ਨਾਲ ਹੀ ਬਣਾਵਾਂਗੇ ਪ੍ਰੋਗਰਾਮ ਜ ਤੋਂਂ ਬਣਾਵਾਂਗੇ। ਤੁਸੀਂ ਸਾਨੂੰ ਲੈ ਕੇ ਚੱਲਣਾ ਹੂੰ। ਹੋਰ
ਬਸ ਜੀ ਹਾਂ ਠੀਕ ਠਾਕ ਸਭ ਹੋਰ ਭਾਜੀ ਠੀਕ ਨੇ।
ਹੋਰ ਸਭ ਸਭ ਵਧੀਆ ਸਭ ਠੀਕ ਸਭ ਵਧੀਆ। ਤੁਸੀਂ ਆਓ ਲਾਓ ਚੱਕਰ ਕਿਸ ਦਿਨ ਆਓ।
ਹਾਂਜੀ, ਹਾਂ ਹਾਂ। ਜ਼ਰੂਰ ਲਾਵਾਂਗੇ।
ਹੋਰ। ਆਹੋ, ਮੈਂ ਤੇ ਕੱਲ ਤੁਹਾਡੀ ਵਾਈਫ ਨੂੰ ਦੇਖਿਆ ਸੀ। ਮੈਂ ਕਿਹਾ ਮੈਂ ਭਾਜੀ ਉਨਾ ਨੂੰ ਪੁੱਛਾਂਗੀ ਤੁਹਾਡੀ ਵਾਈਫ ਨੇ ਸੂਟ ਏਡਾ ਸੋਣਾ ਪਾਇਆ ਸੀ। ਮੈਂ ਕਿਹਾ ਪੁੱਛਣੇ ਆ ਕਿੱਥੋਂ ਸ਼ੋਪਿੰਗ ਕਰਕੇ ਆਂਦੇ ਨੇ ਤੇ ਮੈਂ ਕਿਹਾ ਪੁੱਛਾਂਗੀ ਔਨਲਾਈਨ ਕਰਦੇ ਨੇ ਜਾਂ ਫਿਰ ਭਾਜੀ ਉਹਨਾਂ ਨਾਲ ਜਾਂਦੇ, ਮੈਂ ਕਿਆ ਇੱਕ ਵਾਰੀ ਮੈਂ ਵੀ ਜਾਵਾਂਗੀ ਨਾਲ। ਸੂਟ ਵਗੈਰਾ ਲੈ ਕੇ ਆਵਾਂਗੇ। ਹਾਂ।
ਔਨਲਾਈਨ ਜ਼ਿਆਦਾ, ਹਾਂ ਔਨਲਾਈਨ ਹੀ ਸ਼ੋਪਿੰਗ ਅੱਜ ਕੱਲ ਚਲਦੀ ਤੁਹਾਨੂੰ ਪਤਾ ਹੀ ਹੈ।
ਹਾਂ, ਨਾਲੇ ਘਰ ਬੈਠਿਆ ਆ ਜਾਂਦਾ ਨਾ ਸਮਾਨ। ਤੇ ਨਾਲੇ ਗਰਮੀ -ਗੁਰਮੀ ਦਾ ਚੱਕਰ ਨਹੀ ਹੁੰਦਾ ਨਾ
ਹਾਂਜੀ -ਹਾਂਜੀ ਕੁਛ ਔਫਰਾਂ ਵੀ ਲੱਗਦੀਆਂ ਰਹਿੰਦੀਆਂ, ਔਫਰ ਦੇ ਵਿੱਚ ਮੰਗਾ ਲਿਆ ਸਮਾਨ, ਉਹ ਬੜੇ ਸਮਾਨ ਮੰਗਾਂਦੀ ਐ। ਹਾਂਜੀ, ਸੂਟ ਵੀ ਬੜੇ ਮੰਗਾ ਲੈਂਦੀ ਆਂ ਹੋਰ ਮੇਕਅਪ ਦੇ ਸਮਾਨ ਸਭ ਕੁਛ ਔਨਲਾਈਨ ਮੰਗਵਾ ਲੈਂ ਦੀ ।
ਨਹੀਂ, ਵਧੀਆ ਨਾਲੇ ਨਾ, ਸੁੱਖ ਹੋ ਜਾਂਦਾ ਏ। ਘਰ ਬੈਠੇ ਸਮਾਨ ਆ ਜਾਂਦਾ ਨਾ ਹਾਂ, ਘਰ ਬੈਠਿਆ ਆ ਜਾਂਦਾ ਸਮਾਨ, ਤੇ ਨਾਲੇ ਬਾਰ ਨੀ ਜਾਣਾ ਪੈਂਦਾ। ਮੇਨ ਨਾ ਧੁੱਪ ਵਿੱਚ
ਹਾਂਜੀ -ਹਾਂਜੀ ਕਈ ਵਾਰ ਵੈਸੇ ਤਕਰੀਬਨ ਸਮਾਨ ਵਧੀਆ ਹੀ ਆਉਂਦਾ । ਕਈ ਵਾਰ ਹੋ ਜਾਂਦਾ ਹੈ ਆਪਣਾ ਸਮਾਨ
ਹਾਂ, ਕਈ ਵਾਰ ਹੋ ਜਾਂਦਾ ਸਮਾਨ ਖਰਾਬ ਆ ਜਾਂਦਾ। ਹਾਂ, ਨਹੀਂ ਹੁਣ ਬੱਚਿਆਂ ਨੇ ਮੰਗਾਇਆ ਔਨਲਾਈਨ ਸਮਾਨ ਬਈ ਉਹ ਆਪਣਾ ਬੈਟ -ਬੋਲ ਲੈਲੋ, ਇੱਕ ਉਹ ਪਹਿਲੇ ਜਿਹੜੇ ਖੇਲਦੇ ਹੁੰਦੇ ਸੀ ਗੇਮ ਔ ਮੰਗਾਏ ਬੱਚਿਆਂ ਨੇ ਠੀਕ ਆਇਆ ਸੀ।
ਹਾਂਜੀ- ਹਾਂਜੀ।
ਹਮ ਸਮਾਨ ਅੱਛਾ ਆਂਦਾ। ਸਭ ਕੁਛ ਔਨਲਾਈਨ। ਹੁੰ।
ਮੈਂ ਔਸ ਦਿਨ ਵੇਖਿਆ ਸੀ। ਤੇ ਗੋਹੇ ਦੀ ਪਾਥੀਆਂ ਵੀ ਔਨਲਾਈਨ ਮਿਲ
ਔਨਲਾਈਨ ਮਿਲ ਜਾਂਦੀਆਂ। ਹਾਂ, ਅਰੇ ਬੜਾ ਸਮਾਨ ਮਿਲ ਜਾਂਦਾ ਅੱਜ ਕਲ ਤੇ ਔਨਲਾਈਨ ਇੰਜ ਹੋ ਗਿਆ, ਜਿਵੇਂ ਬਸ, ਪਤਾ ਨੀ ਕੀ ਐ ਮਿਲ ਗਿਆ ਔਨਲਾਈਨ ਕੋਈ ਸਮਾਨ।
ਹਾਂਜੀ- ਹਾਂਜੀ, ਸੰਸਾਰ ਦੀ ਹਰ ਚੀਜ਼ ਮਿਲ ਜਾਂਦੀ ਹੈ ਔਨ ਲਾਈਨ ਚਲੋ ਸਿਆਣੇ ਬੰਦੇ ਬੈਠੇ ਨੇ ਮੰਗਾਂਦੇ ਵੀ ਨੇ ਜੋ
ਹਮ।ਜਿਵੇਂ ਲੋੜ ਹੋ ਜਿੰਦੇ ਨਾ ਐਮਰਜੈਂਸੀ ਲੋੜ ਪੈ ਜੇ ਉਹ ਬੰਦਾ ਮੰਗਵਾ ਲੈਂਦਾ ਨਹੀਂ ਤਾਂ ਬਾਜ਼ਾਰ ਕੌਣ ਜਾਏ ਨੇ ਗਰਮੀ ਧੁੱਪ ਅੱਜ ਵੈਸੇ ਮੌਸਮ ਹੈਗਾ ਥੋੜਾ ਜਾ ਸਹੀ ਹੈ। ਤੇ ਸੋਚ ਦੀ ਵੀ ਸੀ ਗਰ ਬਾਜ਼ਾਰ ਚੱਲਣੇ ਆਾਂ ਤੇ ਬਸ ਉਹੀਓ ਫੇਰ ਹੁਣ ਦੁਬਾਰਾ ਧੁੱਪ ਨਿਕਲ ਆਈ ਤਾ ਹੁਣ ਫਿਰ
ਹਮ ਹਮ ਨਹੀਂ ਉਹ ਸਮਾਨ ਦੂਸਰੇ ਅੱਜ ਕੱਲ੍ਹ ਲੋਕ ਬਲਿੰਕਟ ਤੇ ਆਪਣਾ ਹੋਰ ਸਭ ਮਾਨ ਮੰਗਵਾ ਲੈਂ ਦੁੱਧ ਵੀ ਆ ਜਾਂਦਾ ਦਹੀਂ ਵੀ ਆ ਜਾਂਦਾ
ਹਮ ਅਸੀਂ ਆਪ ਕੰਟ ਕੰਟਰੀ ਡਿਲਾਈਟ ਜਿਵੇਂ ਹੈ ਨਾ ਉਹਦੇ ਤੋਂ ਮੰਗਵਾਉਂਦੇ ਹੁੰਦੇ ਸੀਂ ਦੁੱਧ ਨਾ
ਅੱਛਾ
ਹਾਂ ਉਹ ਤਾਂ ਬੜਾ ਵਧੀਆ ਦੁੱਧ ਹੈਗਾ ਨਾਲੇ ਦਹੀਂ ਵੀ ਬੜੀ ਵਧੀਆ ਜਿਵੇਂ ਦੁੱਧ ਹੀ ਜੰਮਿਆ ਹੋਇਆ ਹੈ ਕੋਈ ਮਿਕਸਪ ਹਾਂ ਮਿਕਸ ਨੀ ਹੈਗਾ ਸਮਾਨ ਨਾ ਉਹਦੇ ਚ ਬੜਾ ਅੱਛਾ ਮਿਲ ਜਾਂਦਾ ਜੇ
ਹਾਂ ਚਲੋ
ਕਈ ਵਾਰ ਹਾਂ ਕਈ ਵਾਰ ਭਿੰਡੀਆਂ ਮੰਗਵਾ ਲਈ ਜਾਵੇ ਐਮਰਜਸੀ ਅਸੀਂ ਕੋਈ ਗੈਸਟ ਆ ਜਵੇ ਫਟਾਫਟ ਤੇ ਫੇਿਰ ਓਨਲਾਈਨ ਸਬਜ਼ੀ ਮੰਗਵਾ ਲੈਂਦੇ ਨੇ
ਹਾਂਜੀ ਹਾਂਜੀ ਬਾਹਰ ਲੈਣ ਜਾਏਗਾ ਸਮਾਨ ਘਰ ਹੀ ਆ ਜਾਂਦਾ ਟਮਾਟਰ ਵੀ ਆ ਜਾਂਦੇ ਨੇ
ਹੋਰ ਤੁਸੀਂ ਸੁਣਾਓ
ਬਸ ਜੀ ਠੀਕ ਠਾਕ ਜੀ ਵਧੀਆ ਹੁਣੇ ਆਪਣਾ ਚਾਹ ਪੀਤੀ ਹਾਂਜੀ
ਦਰਬਾਰ ਸਾਹਿਬ ਚੱਕਰ ਲਾਉਂਦੇ ਹੋ ਗਏ
ਹਾਂਜੀ ਆਪਾਂ ਗਏ ਸੀ ਪਿੱਛੇ ਹਾਂਜੀ ਹਾਂਜੀ
ਮੈਂ ਕਿਹਾ ਬੱਚੇਓ ਤੁਸੀਂ ਹਮ ਹੁਣ ਬੱਚੇ ਮਗਰ ਪੈਂਦੇ ਪਾਏ ਨੇ ਲਾ ਕ ਚਲੋ
ਕੋੱਲ ਜਾਂ ਹਮ ਹਮ ਹਮ
ਬੱਚੇ ਕਹਿੰਦੇ ਚਲੋ ਮੈਂ ਦੇਖਦੇ ਹੈ ਹੁਣ ਆ ਬਣਾਵਾਂਗੇ ਪ੍ਰੋਗਰਾਮ ਚੱਲਾਂਗੇ ਦਰਬਾਰ ਸਬੀ ਬਚਨ ਲੈ ਕੇ ਜਾਵਾਂਗੇ
ਨੀ ਕਰਾਓ ਦਰਸ਼ਨ ਬੱਚਿਆਂ ਨੂੰ ਪਤਾ ਲੱਗਦਾ ਜੀ ਆਪਣੇ ਧਰਮ ਬਾਰੇ ਉੱਥੇ ਜਾ ਕੇ ਸਮਝਾਓ ਵੀ ਨਾਲ ਇੱਥੇ ਮਹਾਰਾਜ
ਹਾਂ ਉਹੀ ਤੇ ਬੱਚਿਆਂ ਨੂੰ ਤਾਂ ਹੀ ਸਮਝ ਆਏਗੀ ਇਹਨਾਂ ਚੀਜ਼ਾਂ ਦੀ ਵੀ ਤਾਂ ਹੀ ਪਤਾ ਲੱਗੇਗਾ ਇਹਨਾਂ ਨੂੰ
ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਸੀ
ਜੋੜਨਾ ਚਾਹੀਦਾ ਹਮ ਪਰ ਅੱਜ ਕੱਲ੍ਹ ਵੇਖਲੋ ਕੋਈ ਕੋਈ ਬੱਚਿਆਂ ਨੂੰ ਪੂਰਾ ਇਤਿਹਾਸ, ਮਤਲਬ ਪੂਰਾ ਵੀ ਨਹੀਂ ਕਹਿ ਸਕਦੇ, ਕਿ ਨੌਲੇਜ ਹੋਏਗੀ ਥੋੜ੍ਹੀ ਬਹੁਤ।
ਨਹੀਂ ਹਾਂ, ਬੱਚਿਆਂ ਨੂੰ ਸੈ਼ਬਜ਼ਾਦਿਆਂ ਬਾਰੇ ਦੱਸੋ਼, ਪੰਜ ਪਿਆਰਿਆਂ ਬਾਰੇ ਦੱਸੋ।
ਹਾਂ। ਥੋੜ੍ਹੀ ਬਹੁਤ ਨੌਲੇਜ ਹੁੰਦੀ ਬੱਚਿਆਂ ਨੂੰ। ਬਾਕੀ ਤਾਂ ਬੱਚਿਆਂ ਨੂੰ ਏਹ ਪੁੱਛ ਲਓ ਕ੍ਰਿਸਮਿਸ ਕਦੋਂ ਆ ਰਹਾ, ਤੇ ਉਹ ਵੈਲੇਨਟਾਈਨ ਡੇ ਕਦੋਂ ਆ ਰਹਾ। ਬਸ ਇਹ ਪੁ ਪੁੱਛ ਲੋ ਇਹਨਾਂ ਬੱਚਿਆਂ ਨੂੰ ਬਸ।
ਹਾਂਜੀ ਹਾਂਜੀ, ਚਲ ਸ-ਸਮਝਾਉਣਾ ਸ-ਸਿਖਾਉਣਾ ਜ਼ਰੂਰੀ
ਹਾਂ ਹੁਣ ਇਨਾਂ ਦੇ, ਹੁਣ ਇਨਾਂ ਦੇ ਸਕੂਲੇ ਅਸੀਂ ਪਾਇਆ ਵੇ ਇਨਾਂ ਨੂੰ ਦੂਜੇ ਸਕੂਲੇ, ਤੇ ਓ-ਓਥੇ ਬੱਚਿਆਂ ਨੂੰ ਸਿਖਾਂਦੇ ਨੇ। ਓਹ ਉੱਥੇ ਦੱਸਦੇ ਨੇ ਬ ਚਿਆਂ ਨੂੰ ਵੀ ਐ ਸਾਡੇ ਗੁਰੂ ਨੇ ਐਹ ਗੁਰੂਆਂ ਦੀ ਐਹ ਜਨਮ ਹੋਇਆ ਸੀ ਐ ਵੀ ਇਨਾਂ ਨੇ ਸ਼ਹੀਦੀਆਂ ਹੋਈਆਂ ਨੇ ਸਬ ਕੁਝ ਦੱਸਦੇ ਨੇ ਬੱਚਿਆਂ ਨੂੰ ਫਿਰ?
ਹਾਂਜੀ ਹਾਂਜੀ, ਚਲੋ ਬੜੀ ਚੰਗੀ ਗੱਲ ਐ ਜੀ, ਇਤਿਹਾਸ ਨਾਲ ਜੁੜਨਾ ਚਾਈਦਾ ਜ
ਹਾਂ, ਹਾਂ, ਹਾਂ। ਠੀਕ ਐ ਠੀਕ ਐ, ਵੀਰ ਜੀ ਓਕੇ ਜੀ, ਸਤਿ ਸ਼੍ਰੀ ਕਾਲ।